ਹਾਂਜ
ਜੀ ਹੈਲੋ ਜੀ ਹੈਲੋ। ਸਸ ਸ੍ਰੀ ਕਾਲ ਜੀ, ਕੀ ਹਾਲ ਹੈ ਠੀਕ ਹੋ? ਹਾਂਜੀ ਹੋਰ ਕੀ ਹੋ ਰਿਹਾ ਹੋ ਵੀ
ਬਸ ਕੁਛ ਨੀ ਅ ਸੁ ਅ ਚਾਹ ਪਾਣੀ ਤੇ ਹੋ ਗਿਆ ਬਸ ਕੰਗੀ ਵਗੈਰਾ ਕਰਨ ਲੱਗੀ ਸੀ। ਤੇਲ ਲਗਵਾਇਆ ਹੁਣ ਬਸ ਮ ਕਿਹਾ ਮੰਮਾ ਤੇਲ ਲਗਾ ਦੋ ਤੇਲ ਲਗਾਾਇਆ ਮੰਮਾ ਨੇ।
ਮਾਲਿਸ਼ ਕਰਵਾ ਰਹੇ?
ਹਾਂ, ਬਸ ਹੁੰਨ ਕੰਘੀ ਕਰਨ ਲੱਗੀ ਹਾਂ।
ਇੰਜੌਏ ਲੈਂਦੇ ਪਏ ਓ ਮੰਮੀ ਕੋਲੋਂ ਪੂਰੇ-ਪੂਰੇ, ਅਨੰਦ ਲੈ ਰਹੇ ਹੋ, ਆਨੰਦ ਮਾਣ ਰਹੇ ਹੋ।
ਹਾਂਜੀ-ਹਾਂਜੀ।
ਚਲੋ ਠੀਕ ਏ।
ਹੋਰ?
ਵਧੀਆ-ਵਧੀਆ, ਹੋਰ ਕੀ
ਹੋਰ ਕੋਈ ਨਵੀਂ-ਤਾਜ਼ੀ?
ਗਏ ਸੀ, ਸ਼ਾਮ ਨੂੰ ਕਿਸ ਦੇ ਘਰ। ਗਏ ਸੀ ਬਾਜ਼ਾਰ ਵਿੱਚ। ਮੈਂ ਕਿਹਾ ਕਿਸ ਦੇ ਘਰ ਵੀ ਗਏ ਸੀ, ਬਜ਼ਾਰ ਵੀ ਗਏ ਸੀ। ਥੋੜਾ ਜਿਹਾ ਸਮਾਨ ਲੇਕੇ ਗੀ ਆ, ਬਾਜ਼ਾਰ'ਚੋਂ, ਮਾਰਕੀਟ'ਚੋਂ। ਗਰਮੀ ਐਡੀ ਲੱਗ ਰਹੀ ਸੀ, ਤੇ ਬਸ ਥੋੜਾ ਸਮਾਨ ਲਿਆ, ਫਿਰ ਦੋ ਡਰੈਸਾਂ ਲਈਆਂ। ਮਾਰਕਿਟ ਵਿਚੋ।
ਪਤਾ ਕੀ
ਅਵਾਜ਼ ਆ ਰਹੀ?
ਆਰੀ, ਆਰੀ, ਆਰੀ
ਹਾਂਜੀ-ਹਾਂਜੀ, ਮਾਰਕਿਟ'ਚੋ ਦੋ, ਕ ਡਰੈਸਾਂ ਲੈਕੇ, ਫਿਰ ਮੈਂ ਘਰ ਨੂੰ ਆਗੀ ਸੀਆਂ।
ਅੱਛਾ ਜੀ।
ਚਲੋ, ਹੁਣ ਬੈਠੀਏ ਥੋੜਾ ਈਏ, ਥੋੜਾ। ਕੁਛ ਗੁਰਦੁਆਰੇ ਜਾਣਾ ਸੀਗਾ, ਫਿਰ ਗੁਰਦੁਆਰੇ ਚਲੇ ਗਏ, ਗੁਰਦੁਆਰੇਓਂ ਪਾਠ ਕੀਤਾ। ਪਾਠ ਕਰਕੇ ਫਿਰ ਆ ਗਏ ਸੀ, ਤਿੰਨ ਤੋਂ ਪੰਜ।
ਪਾਠ ਜਲਦੀ ਹੋਗਿਆ? ਭਜੀ
ਚੱਲਦੇ ਰਹਿੰਦੇਨ, ਲਾਇਨਸਰ ਤੇ।
ਤੇ, ਪਹਿਲਾਂ ਲੇਟ ਹੁੰਦੀ ਸੀ ਨਾ। ਸ਼ਾਮੀ ਸ਼ਨੀਵਾਰ ਦੀ। ਸ਼ਨੀਵਾਰ ਦੀ ''ਮੈਂ ਕਿਆ ਸ਼ਾਮੀ ਹੁੰਦੀ ਏ, ਸੇਵਾ।
ਹਾਂਜੀ-ਹਾਂਜੀ, ਹਾਂਜੀ, ਰੂਟੀਨ ਚੇਂਜ ਹੋਗਿਆ।
ਟਾਇਮ ਚੇਂਜ ਹੋਗਿਆ।
ਹਾਂਜੀ-ਹਾਂਜੀ। ਹੋਰ, ਆਏ
ਵਧੀਆ।
ਤੁਸੀ ਆਪਣਾ ਗਏ ਨੀ ਕਿਤੇ ਬਾਹਰ? ਮੌਸਮ, ਹੁਣ ਤਾ ਥੋੜਾ ਠੀਕ ਹੋਗਿਆ।
ਬਸ, ਜਾਵਾਂਗੇ ਜਰਸ਼ਨ ਮੇਲੇ ਟਾਇਮ, ਸ਼ਾਮ ਦੇ ਟਾਇਮ।
ਮੌਸਮ ਹੁਣ ਤਾਂ ਠੀਕ ਹੋਗਿਆ, ਵਧੀਆ ਹੋਗਿਆ। ਥੋੜੀ ਬਾਰਿਸ਼ ਪੈਣ ਤੋਂ ਬਾਅਦ, ਥੋੜਾ ਸਹੀ ਹੋਗਿਆ। ਵਧੀਆ-ਵਧੀਆ ਮੌਸਮ ਲੱਗ ਰਿਹਾ। ਹਲਕਾ ਜਾ ਪੱਖਾ ਚੱਲ ਰਿਹਾ, ਤਾਂ ਠੀਕ ਹਵਾ ਲੱਗ ਰਹੀ ਆ, ਅੱਛੀ, ਠੰਡੀ-ਠੰਡੀ। ਜਾਣਾ ਤੇ ਆਪਣਾ, ਤਿਆਰ ਹੋਕੇ ਆਜੋ ਕਿਤੇ ਘੁੰਮ ਫਿਰ ਆਈਏ ਮਾਰਕੀਟ ਵਿੱਚ। ਕੁਝ ਖਾ-ਪੀ ਆਈਏ ਸ਼ਾਮ ਨੂੰ।
ਬੰਦ ਕੜੀ ਰੱਖੀ ਸੀ, ਤੁਹਾਡੇ ਵਾਸਤੇ।
ਖਾ-ਪੀ ਆਵਾਂਗੇ, ਥੋੜ੍ਹੇ ਬਾਜ਼ਾਰ ਰੁੱਕ ਜਾਵਾਂਗੇ, ਅਨ ਜੇ
'ਮੈਂ ਕਿਹਾ ਤੁਹਾਡੇ ਅਸਤੇ ਕੜੀ ਰੱਖੀ ਸਾਂਭਕੇ, ਬਣਾਕੇ, ਤੁਹਾਨੂੰ ਕੜੀ ਟੇਸਟ ਕਰਾਣੀ ਏ।
ਕੋਈ ਗੱਲ ਨਹੀਂ, ਹੋ ਜਾਏਗੀ ਟੇਸਟ, ਕੋਈ ਨਾ। ਮੋਬਾਇਲ ਤੇ ਭੇਜੋ ਵਟਸਐਪ ਤੇ, ਵਟਸਐਪ ਤੇ ਭੇਜਦੇ ਦੇਖਕੇ ਟੇਸਟ ਕਰ ਲਵਾਂਗੇ ਬਸ, ਐਵੇਂ ਇੰਨੇ ਬਹੁ
ਗੇ ਸਪੈਸ਼ਲ ਕੜੀ
ਹਾ, ਹਾ, ਕੜੀ-ਕੜੀ। ਕੜੀ ਹੋਰ ਕੀ, ਹੋਰ ਕੀ, ਬਣਾਣਾ ਵੇ? ਕੜੀ ਤੇ ਬੜੀ ਤੁਹਾਡੇ ਹੱਥ ਦੀ ਤੇ ਵੈਸੇ ਵੀ ਵਧੀਆ ਬਣਦੀ ਹੈ, ਅੱਛੀ ਬਣਦੀ ਹੈ। ਕੜੀ ਦੇ ਨਾਲ ਚਾਵਲ, ਕੜੀ-ਚਾਵਲ ਖਾਓ। ਮਜ਼ਾ ਆ ਜਾਂਦਾ। ਤੁਸੀ ਤੇ ਬਣਾਂਦੇ ਵਧੀਆ ਓ, ਫਸਟਕਲਾਸ! ਅੰਗਲੀਆਂ ਚੱਟ ਦੇ ਰਹਿ ਜਾਂਦੇ ਆ, ਜਦੋਂ ਖੱਬਣ ਜੇ ਤੇ। ਔਰ ਜੀ, ਆਪਣਾ ਮੈਂ ਵੀ ਗਈ ਸੀ। ਡੋਕਟਰ ਕੋਲ ਵੀ ਜਾਣਾ ਸੀ ਡਾਕਟਰ ਕੋਲ ਗਈ ਆ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ, ਹਾਂਜੀ ਵਾਜ਼ ਮੈਂ ਕਿਆ, ਨੈਟਵਰਕ ਪ੍ਰੋਬਲਮ ਜ਼ਾਦਾ ਈ ਹੋ ਰਹੀ ਏ ਕੀ?
ਹਾਂਜੀ, ਉਹ ਮੈਂ ਵਾਸ਼ਰੂਮ ਗਈ ਸੀਗੀ। ਫੋਨ ਮੈਂ ਉਹ ਏਸ ਹੁਣ ਆਈ ਹੋਈ ਸੀ। ਹਾਂਜੀ, ਬੋਲੋ
ਹਾਂਜੀ-ਹਾਂਜੀ। ਮੈਂ ਕਿਹਾ, ਮੈਂ ਕਿਆ ਚੱਲਣਾ ਤੇ ਆਜੋ ਮਾਰਕੀਟ ਚੱਲੇ ਕੁੱਝ ਖਾ ਪੀ ਆਵਾਂਗੇ। ਤੇ ਓ ਹੋਰ ਕੀ, ਨਹੀਂ ਤੇ ਲੈ ਕੇ ਆਓ ਆਪਣੇ ਹਸਬੈਂਡ ਮੈਨੂੰ ਕੁਮਾਰ
ਕੋਈ ਗੱਲ ਨੀ ਆ ਹੂੰ।
ਜੋ ਖਾਵਾਂਗੇ ਤੁਸੀਂ ਦੇਖ ਕੇ, ਪਲੇਟਾਂ ਚੁੱਕ ਲਿਓ।
ਹਾਂਜੀ, ਕੋਈ ਗੱਲ ਨ‌ਈ।
ਹਾਂਜੀ-ਹਾਂਜੀ। ਗਏ ਸੀ ਡੋਕਟਰ ਕੋਲ ਮੈਂ ਕਿਆ ਆਪਣੇ ਦਵਾਈ ਦਿਖਾਣ ਵਾਸਤੇ ਟੈਸਟ-ਟੂਸਟ ਲੈਕੇ ਤੇ ਅਸੀ ਕਹਿ ਰਹੇ ਵੀ, ਇਸ ਵਿੱਚ ਯੂਰੀਆ ਐਸਿਡ ਵੀ ਆ ਰਿਹਾ ਵੇ। ਕਸਟ੍ਰੇਲ ਆ ਰਿਹਾ ਵੇ, ਵੱਧਦੇ ਹੋਇਆ ਵੇ। ਬਿਮਾਰੀਆਂ ਦੀ ਕਤੈਨਵਾਈ ਜ਼ਿਆਦਾ ਭਰੀ ਹੋਈ ਹੈ, ਇਸਦੇ ਵਿੱਚ। ਰੈਗੂਲਰ ਦਵਾਈ ਖਾਣੀ ਪੈ ਰਹੀ ਤਾਨੂੰ। ਰੈਗੂਲਰ ਚੱਲਣਾ ਪੈਣਾ ਨੇ
ਹਾਂਜੀ।
ਹਾਂਜੀੇ।
ਚਾਵਲ
ਹੈਲੋ।
ਕੜੀ। ਕੜੀ ਪਾਦਾ ਕੋਲੀ 'ਚ ਹਾਂਜੀ-ਹਾਂਜੀ। ਹਾਂਜੀ, ਰੋਟੀ ਬਣਾਈ ਨ ਹਾਂਜੀ-ਹਾਂਜੀ ਬੋਲੋ? ਹਾਂਜੀ। ਕੋਈ ਨਿ ਮੈਂ ਸੁਟਦੀ ਪਈ ਆਂ ਤੇਰੀ ਗੱਲਾਂ
ਹਾਂ ਮੈਂ ਸੁਣ ਰ‌ਈ ਸੁਣਦੀ ਪ‌ਈ ਐ ਨਾ। ਡੋਕਟਰ ਕੋਲ ਗਈ ਸੀ ਮੈਂ ਦੱਸਿਆ ਸੀ, ਮੈ ਕਿਆ ਕੀ ਹੋਇਆ ਕੈਸਟੋ ਵਧਿਆ ਟੈਸਟ-ਟੂਸਟ ਕਿਤੇ ਤੇ ਨਾ ਟੈਸਟ ਕਰਾਏ ਹੋਏ। ਕਸਟਰੇਲ ਵਧਦਾ, ਯੂਰੀਆ ਐਸਿਡ ਵਧਯਾ ਵਾਈ ਬੋਤ ਜ਼ਿਆਦਾ ਬੋਡੀ ਚ ਪਰੀ ਦੀ ਏ। ਖਾਣਾ-ਪੀਣਾ ਹੁਣ ਸਾਰਾ ਕੁਛ ਬੰਦ ਕਰਨਾ ਪੈਣਾ ਚਾਵਲ, ਦਈ- ਚਾਵਲ, ਕੜੀ, ਲੱਸੀ ਦਿਨ ਬਣੀ ਚੀਜ਼ਾਂ, ਦਾਲਾਂ ਸਾਰੀਆਂ ਹੁਨ ਰੈਗੂਲਰ ਦਵਾਈ ਖਾਣੀ ਹੈ। ਆਜਾ, ਫਿਰ ਕੁਝ ਟਾਈਮ ਲੱਗਣਾ ਮਹੀਨਾ ਦੋ, ਤਿੰਨ ਮਹੀਨੇ ਲੱਗਣੇ। ਤੋਂ ਬਾਰ ਫਿਰ ਜਾ ਕੇ, ਸੈਟਿੰਗ ਬੈਠੇ ਕਿਸੇ ਦੇ।
ਸੱਚਾ।
ਦਵਾਈਆਂ ਖਾਉ ਸ਼ਰੀਰ ਨੂੰ ਚਲਾਓ।
ਕੰਮ ਹੋ ਜੇ, ਤਾਂ ਕੰਮ ਹੋਏਗਾ।
ਕਹੀੰੰਦਾ ਬੱਸ ਮੈਂ ਵੀ ਆਵਾਂ ਸੀ। ਬਜਾਰ, ਫਿਰ ਦੁਬਾਰਾ ਜਾਣਾ ਪੈ ਗਿਆ ਵੇ। ਮੁੰਡੇ ਦਾ ਫੋਨ ਆਇਆ ਬਾਜ਼ਾਰ ਚੋ ਕੁਛ ਸਮਾਨ ਲਿਆਇਓ ਮੰਮੀ। ਬਜ਼ਾਰ ਤੇ ਜਾਵਾਂਗੇ ਹਾਂ ਕੋਈ ਸਮਾਨ ਮੰਗਾਨਾ ਸੀ ਮੈਂ, ਸਮਾਨ ਸਮੂਨ ਲੈ ਕੇ ਆਏਓ। ਖਾਣ-ਪੀਣ ਦਾ ਸਮਾਨ ਮੰਗਾਇਆ ਸੀ। ਤੇ ਚਲੋ ਹੁਣ ਅੱਜ ਆ ਤੇ ਰਹੀ ਆ ਨਾ ਕਯੋ ਮੰਗਾਵਾ ਫਿਰ ਲੈਕੇ ਆਵਾਂਗੇ। ਮੌਨਸੂਨ ਹੁਨ ਚਟਪਟੀਆਂ ਚੀਜ਼ਾਂ ਜ਼ਿਆਦਾ ਪਸੰਦ ਕਰਦੇ ਨੇ ਅੱਜ-ਕੱਲ੍ਹ। ਵਿੱਚ ਚਟਪਟੀਆਂ, ਸਵਾਦਰੀਆਂ, ਬਾਹਰ ਦਿਆਂ ਵਧੀਆ ਕਰਾਰਿਆ ਰੱਸਪਰੀ। ਮਿੱਠਿਆਂ, ਮਿੱਠੀਆਂ ਚੀਜ਼ਾਂ ਘੱਟ ਖਾਂਦੇ ਨੇ। ਨਮਕੀਨ, ਚਾਉਮੀਨ ਖਾ ਲੀ, ਬਰਗਰ ਖਾ‌ ਲਿਆ। ਆਪਣਾ ਹੋਰ ਕੀ-ਕੀ ਬਣਦਾ ਸਮਾਨ, ਇੰਨਾ ਕੁੱਛ ਹੋ ਇਹ ਵੀ, ਉਹ ਵੀ, ਉਹ ਵੀ, ਖਾ ਲੈਂਦਾ ਠੀਕ।
ਸਾਰਾ ਕੁਝ ਲਿਆਵਾਂਗੇ। ਜੋ ਖਾਣਾ ਮੈਂ ਕਿਹਾ, ਇੱਕ ਚੀਜ਼ ਦੱਸਦੇ ਫਿਰ ਕਹਿ ਰਹੇ ਸੀ, ਚੱਲੋ ਚੌਮੀਨ ਲਿਆਂਓ ਨੇ ਇੱਕ ਸੱਪਰਿੰਗ ਰੋਲ, ਇੱਕ ਚੌਮੀਨ ਲੈ ਯਾ ਏ ਦੋ ਚੀਜ਼ਾਂ ਲਿਆਏ ਓ।
ਆਈ ਮੈ ਬਜ਼ਾਰ ਚ। ਆ ਜਾਏਗਾ ਇਤਨਾ, ਖਾਨ ਵਾਸਤੇ ਲੈਕੇ ਆਨਾ ਪੈਣਾ। ਮੋਮੋਸ ਨੀ ਖਾਣੇ ਤੇਰੇ, ਨਾ ਮੋਮੋਸ ਨੀ ਖਾਣੇ। ਮੋਸਮ ਤੇ ਨੀਰਾ ਮੈਦਾ ਖਾਣ ਆਸਤੇ ਮੈਦਾ ਹੁੰਦਾ ਵੇ ਮੈਦੇ ਨਾਲ ਖਾਈ ਸੀ‌ ਤੇ ਅੰਦਰ ਜੰਮ ਜਾਂਦਾ ਨੇ ਤਾਂ ਇਹ ਨੁਕਸਾਨ ਦਿੰਦਾ।
ਹਾਂਜੀ, ਉਹ ਤਾਂ ਹੈ ਈ ਆ ਫਿਰ।
ਮੈਂ ਤੇ ਸ਼ੀਸ਼ਾ ਤੇ ਖਾਣੀ ਆ ਨੇ ਬਨਾਏ ਕਰਦੇ ਡੋਕਟਰ।
ਮੈਦਾ ਵੀ ਨਾ ਖਾਓ, ਐ ਤੇ ਸਾਰਾ ਮੈਦਾ ਈ ਏ। ਮੋਮੋਸ, ਜਿਹੜੇ ਸਭ ਤੋਂ ਗੰਦੇ ਐ।
ਸਭ ਤੋਂ ਗੰਦੇ ਲੱਗਦੇ ਆ ਮੋਮੋਸ, ਉਹ ਨਹੀਂ ਖਾਣੇ ਚਾਹੀਦੇ ਜ਼ਿਆਦਾ ਨੁਕਸਾਨ ਦਿੰਦੇ ਆ। ਤੁਸੀ ਵੀ ਨਾ ਖਾਯੋ।
ਹਾਂਜੀ ਹਾਂਜੀ, ਕਰ ਤੀਤਿ ਆਪਾਂ ਤੇ।
ਚਾਹ ਲਈ ਏ?
ਨਾ ਬਸ ਕੜੀ ਬਣਾਈ ਸੀ ਕੜੀ ਬਣਾਈ ਸੀ ਕੜੀ ਬਣਾਈ ਸੀ।
ਬਸ ਇੱਕੋ ਸੀ।
ਐ ਈ ਟੈਨਸ਼ਣ ਵਧਗੀ।
ਹਾਂ-ਹਾਂ, ਹੁਣ ਖਾ ਦਿਓ ਟੇਸਟ। ਦੁਪਹਿਰ ਦੀ ਬਣਾਈ ਖਾ ਈ ਨੀ ਸੀ ਫਿਰ।
ਹਾਂਜੀ ਖਾ ਲੀ।
ਜਿਆਦਾ ਸੁਵਾਦ ਲੱਗ ਈ ਫਿਰ।
ਹਾਂ, ਸਪਾਈਸੀ ਐ ਬੜੀ।
ਸਪਾ ਸੀ ਵਾਹ ਕਿਆ ਬਾਤ ਐ, ਵਧੀਆ-ਵਧੀਆ। ਅੱਛੀ ਤੇ ਲੱਗੇਗੀ, ਸੋਹਣੇ ਲੱਗੇਗੀ ਸਵਾਦ ਲਗੇਗੀ। ਹੂ ਸਪਾਇਸੀ। ਨੁਕਸਾਨ। ਸਪਾਇਸੀ ਜ਼ਿਆਦਾ ਖਾਣੇ ਨਾਲ।
ਹਾਂਜੀ।
ਹਾਂਜੀ, ਹਾਂਜੀ-ਹਾਂਜੀ ਚਲੋ ਆਣਾ ਫਿਰ ਆਪਣਾ ਦੇਖਣਾ। ਘਾਰ ਜਰੂਰ ਆਣਾ ਤੇ ਵੇਖਾਂ ਤੇ ਮਨ ਮਨ ਮਾਰਨਾ। ਕੀ ਕਰਨਾ ਕੀ ਨਹੀਂ ਕਰਨਾ ਹਮ ਹਾਂਜੀ -ਹਾਂਜੀ।
ਦਰਸ਼ਨ ਕਰਨ ਜਾਇ ਥੋੜੀ ਦੇਰ ਬਾਅਦ।
ਅੱਛਾ ਫੋਨ ਕਰਿਓ ਫਿਰ ਅਸੀਂ ਇਕੱਠੇ ਜਾਣਾ। ਬਸਾਂ ਵੇਲੇ ਤੁਸੀਂ ਤੇ ਉਹ
ਹਾਂਜੀ -ਹਾਂਜੀ, ਕੋਈ ਗੱਲ ਨੀ, ਤੁਸੀਂ ਤੇ ਹੋਆਏ ਤੁਸੀ ਤੇ ਕਰ ਆਏ ਦਰਸ਼ਨ ਮੇਲੇ।
ਆ ਲਿਆ। ਗੁਰੂ ਘਰ ਵਿੱਚ ਬੈਠੇ ਹੁੰਦੇ ਹ ਕਦੇ ਇੱਧਰ ਗਿਆ ਕਦੇ ਉੱਧਰ ਆਇਆ ਬਾਬਾ ਜੀ ਆਪਣੇ ਕੋਲ ਹੀ ਬੁਲਾ ਦਿਨ ਦੋ ਵ ਤਿੰਨਵੀਂ ਵਾਰੀ ਵੀ ਹੋ ਜਾਂਦਾ ਮਹਾਰਾਜ ਦੇ ਦਰਸ਼ਨ। ਹਮ।
ਹਾਂਜੀ।
ਇੱਕੋ ਦਿਨ ਨਿਕਲ ਜਾਂਦਾ।
ਤੁ ਆਡੇ ਦਰਸ਼ਨ ਮੇਲੇ ਤੇ ਹੋ ਗਏ ਨੇ ਪਾਸ ਦੀ ਸੇਵਾ ਵੀ ਹੋ ਹਗੀ ਹੈ।
ਚਲੋ ਮਹਾਰਾਜ। ਸਾਜ਼। ਬੱਚ ਨਾ ਲਗਾਵੇ ਬਾਣੇ ਰ ਬਾਣੇ ਨਾਲ ਜੁੜ ਕੇ ਰੱਖੇ ਬਸ ਹ ਮਾਹਰਾਜ ਜੀ ਕੋਲ। ਅਸੀਸਾਂ ਮੰਗਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਨਾਲ ਜੋੜ ਕੇ ਰੱਖਣਾ। ਆਪਣੇ ਦਰਬਾਰ ਵਿੱਚ ਨਿਤ ਨਿਤ ਬੁਲਾਣਾ। ਹ ਆਜੀ।
ਹਾਂਜੀ -ਹਾਂਜੀ, ਬਿਲਕੁਲ ਗੁਰੂ ਸਾਹਿਬ ਮੇਹਰ ਰੱਖਣ ਬਨਾ ਕੇ। ਬਾਬਾ ਜੀ ਮੇਰ ਬਣਾ।
ਬਿਲਕੁਲ।
ਹਾਂਜੀ, ਚਲ ਤੁਸੀਂ ਕਰੋ ਫਿਰ ਚਾਹ ਪਾਣੀ ਪੀਓ।
ਕਦੇ ਮੈਂ ਜਾਵਾਂ ਕਦੇ ਮੈਂ ਡੋਲ ਨਾ। ਆਪਣਾ ਹੱਥ ਸਿਰ ਤੇ ਰਖਦ ਠੀਕ ਹੈ। ਕ ਈ ਹੋ ਕੇ ਚਾਏ, ਪਾਣੀ।
ਹੈਲੋ।
ਹਾਂਜੀ -ਹਾਂਜੀ। ਹਾਂਜੀ, ਕੋਈ ਗੱਲ ਨੀ ਠੀਕ ਹੈ ਚਾਹ ਪਾਣੀ ਪੀਣੇ ਆ ਕੋਈ ਗੱਲ ਨੀ। ਕੇ ਔਕੇ ਜੀ ਔਕੇ ਔਕੇ ਔਕੇ, ਸਸਸ਼੍ਰੀ ਕਾਲ ਜੀ।